ਹੈਲੋ।
ਸਸ ਸ਼੍ਰੀ ਕਾਲ ਜੀ।
ਹੈਲੋ, ਹੈਲੋ, ਸਸ ਸ਼੍ਰੀ ਕਾਲ ਜੀ।
ਸਸ ਸ਼੍ਰੀ ਕਾਲ ਜੀ, ਹੋਰ ਠੀਕ ਹੋ ਜੀ?
ਹਾਂਜੀ ਤੁਸੀਂ ਠੀਕ ਹੋ ਜੀ?
ਹਾਂਜੀ-ਹਾਂਜੀ ਵਧੀਆ ਜੀ। ਹੋਰ ਘਰ ਸਭ ਠੀਕ?
ਹਾਂਜੀ ਹਾਂ।
ਹਾਂਜੀ, ਕੀ ਕਰ ਰਹੇ ਓ?
ਬਾਜ਼ਾਰ ਤੋਂ ਆਏ ਸੀ ਬਸ ਹੁਣੇ
ਅੱਛਾ-ਅੱਛਾ। ਕੀ ਲੈ ਕੇ ਆਏ ਬਾਜ਼ਾਰ ਤੋਂ?
ਸਬਜ਼ੀ ਲੈਣ ਗੇ ਸੀ।
ਅੱਛਾ-ਅੱਛਾ। ਹਜੇ ਤੁਸੀਂ ਬਣਾਈ ਨੀ ਸਬਜ਼ੀ?
ਨਈ, ਆਲੂ- ਪਿਆਜ਼ ਲੈਣ ਗਏ ਸੀ।
ਅੱਛਾ-ਅੱਛਾ ਅਸੀਂ ਵੀ ਅੱਜ ਗਏ ਸੀ ਮਾਰਕੀਟ ਅਸੀਂ ਵੀ ਘੁੰਮ ਕੇ ਆਏ ਆ ਅੱਜ। ਤੁਆਡੇ ਉੱਥੇ ਕਿੰਨਾ ਹੈ ਪਿਆਜ ਦਾ ਰੇਟ?
ਸੌ ਰੁਪਏ ਕਿੱਲੋ।
ਓ ਹੋ ਇੰਨਾ ਮਹਿੰਗਾ?
ਹਾਂਜੀ
ਬੜੀ ਮਹਿੰਗਾਈ ਹੋ ਗਈ ਐ, ਨਈ ਸਾਡੇ ਇੱਥੇ ਤੇ ਅ ਚਾਲੀ ਅੱਜ ਚਾਲੀ ਰੁਪਏ ਲੈ ਕੇ ਆਇਆ ਅਸੀ ਅੱਜ। ਬਲਕਿ ਪਿੱਛੇ -ਪਿੱਛੇ ਜੇ ਤਾਂ ਸਾਨੂੰ ਤੀਹ ਰੁਪਏ ਕਿੱਲੋ ਮਿਲ ਰਿਹਾ ਸੀ। ਹੁਣ ਸਾਨੂੰ ਮਿਲਿਆ ਅਹ ਚਾਲੀ ਰੁਪਏ ਤੇ ਬੋਤ ਮਹਿੰਗਾਈ ਹੋ ਗਈ ਐ, ਬੋਤ ਜ਼ਿਆਦਾ। ਬੰਦਾ ਕੀ ਸ, ਓ ਹੋ ਹੋ ਹੋ ਬਹੁਤ ਜ਼ਿਆਦਾ ਮਹਿੰਗਾ ਤੁਹਾਡੇ ਇੱਥੇ ਤਾਂ ਜ਼ਿਆਦਾ ਹੀ ਮਹਿੰਗਾ ਕੁਛ
ਹਾਂਜੀ ਹਾਂ।
ਹਾਂਜੀ ਸਾਡੇ ਇੱਥੇ ਇੰਨਾ ਨੀ ਹੈਗਾ, ਹੈਗਾ ਮਹਿੰਗਾ- ਮਹਿੰਗਾ ਹੈਗਾ ਸਮਾਨ, ਬਟ ਇੰਨਾ ਨੀ
ਅੱਛਾ ਜੀ।
ਹਾਂਜੀ ਤੁਸੀਂ ਕਿਸ ਟਾਈਮ ਜਾਂਦੇ ਓ ਵੈਸੇ ਮਾਰਕੀਟ?
ਅਸੀਂ ਸ਼ਾਮ ਨੂੰ ਚਲੇ ਜਾਂਦੇ ਹੁੰਦੇ ਆ।
ਅੱਛਾ ਅਸੀਂ ਵੀ ਸ਼ਾਮੀ ਜਾਂਦੇ ਆ ਥੋੜਾ ਮੌਸਮ ਵਗੈਰਾ ਠੀਕ ਹੁੰਦਾ ਨਾ।
ਗੋਭੀ ਅੱਸੀ ਰੁਪਏ ਕਿੱਲੋ ਮ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ